ਹੈਲੋ। ਹੈਲੋ
ਹੈਲੋ ਜੀ ਭੈਣ ਜੀ ਸਾਸ਼੍ਰੀਕਾਲ।
ਹੈਲੋ। ਸਾਸਰੀਕਾਲ ਜੀ ਹੋਰ ਸੁਣਾਓ ਕੀ ਹੈਲੋ!
ਹੰਜੀ
ਹੈਲੋ! ਭੈਣ ਜੀ, ਸਾਸਰੀਕਾਲ।
ਸਾਸਰੀਕਾਲ ਜੀ ਹੋਰ ਜੀ, ਠੀਕ ਔ? ਹਾਂਜੀ! ਬਸ ਆਪੇ ਵਧੀਆ। ਹੋਰ ਕੀ ਕਰਦੇ ਪਏ?
ਬਸ ਆਪਾਂ ਥੋੜਾ ਬਾਰ ਘੁੰਮਦੇ ਪਏ ਰੋਟੀ- ਰੁੱਟੀ ਖਾ ਕੇ ਅਜ ਥੋੜ੍ਹੀ ਲੇਟ ਹੋ ਗੀ ਸੀ ਸਾਡੀ ਰੋਟੀ।
ਅੱਛਾ ਅੱਛਾ।
ਤੁਸੀ ਸੁਣਾਓ ਆਪਣੇ
ਬਸ ਆਪਾਂ ਵੀ ਰੋਟੀਆਂ ਰੁਟੀ ਖਾ ਕੇ ਤੇ ਦੋਦ ਵਗੈਰਾ ਪੀ ਪੂ ਕੇ ਤੇ ਹੁਣ ਬਸ ਵੇਲੇ ਹੋਏ ਸੀ।
ਅੱਛਾ ਜੀ ਅੱਛਾ ਹੋਰ ਸੁਣਾਓ ਬਸ? ਬੱਚੇ ਤੁਆਡੇ ਠੀਕ ਠਾਕ ਨੇ?
ਹਾਂਜੀ, ਹਾਂਜੀ ਸਭ ਠੀਕ ਨੇ ਤੁਸੀ ਦੱਸੋ?
ਬਸ ਆਪਾ ਵੀ ਠੀਕ ਐ ਭੈਣ ਜੀ।
ਹੋਰ
ਬਸ ਭੈਣਜੀ ਬਸ ਕੁਛ ਨੀ ਹੁਣ ਤਾਨੂੰ ਪਤਾ ਈ ਹੁਣ ਅਗਲੇ ਮੀਨੇ ਰੱਖਣੀ ਸ਼ੁਰੂ ਹੋ ਹੋ ਜਾਣੀ ਐ।
ਹਾਂਜੀ ਹਾਂਜੀ।
ਬਸ ਫਿਰ, ਹੁਣ ਹੁਣ ਤਿਹਾਰ ਸ਼ੁਰੂ ਹੋ ਜਾਣੇ ਆ ਆਪਣਾ ਤਿਉਹਾਰਾਂ ਦੀ ਤਿਆਰੀ ਕਰਾਂਗੇ ਅਸੀਂ। ਅੱਗਲਾ ਸਾਡਾ ਤੇ ਸਾਡਾ ਤਾਂ ਭੈਣ ਜੀ, ਬਹੁਤ ਮਤਲਬ ਜ਼ਿਆਦਾ ਈ ਕੰਮ ਹੋ ਜਾਂਦਾ ਐ। ਕਿਉਂਕਿ ਸਾਡਾ ਨਾ ਹਲਵਾਈ ਦਾ ਕੰਮ ਹੈਗਾ ਨਾ ਇਸ ਕਰਕੇ।
ਅੱਛਾ ਅੱਛਾ।
ਟੇਸਟੀ ਮਿਠਾਈਆਂ ਬਣਾਨੇ ਆ ਨਾ ਤੇ
ਅੱਛਾ ਅੱਛਾ। ਹੋਰ
ਹਾਂਜੀ ਹਾਂਜੀ! ਫੇਰ ਨਾ ਸਾਨੂੰ ਬੌਤ ਅਸੀਂ ਮਤਲ ਓਥੇ ਈ ਬਿਜ਼ੀ ਰੇਨੇ ਆਂ ਤਾਨੂੰ ਪਤਾ ਵਾ ਤੇ ਤਿਉਹਾਰ ਵਾਲੇ ਦਿਨ ਕਿੰਨੀ ਭੀੜ ਹੁੰਦੀ ਦੁਕਾਨ ਦੇ ਉੱਤੇ ਹਨਾ।
ਹੁੰ, ਹਾਂਜੀ ਹਾਂਜੀ ਓ ਤਾਂ ਹੈ ਈ ਐ।
ਫਿਰ ਟਾਈਮ ਵੀ ਲੱਗਦਾ ਵਾ ਮਿਠਾਈਆਂ ਬਣਾਉਣ ਲੱਗੇ, ਪਹਿਲੇਾਂ ਹੀ ਸਾਨੂੰ ਤਿਆਰੀਆਂ ਕਰਕੇ ਰੱਖਣੀਆਂ ਪੈਂਦੀਆਂ ਵਾ। ਕਿਉਂਕਿ ਦਿਨ ਤਿਉਹਾਰ ਤੇ ਤੇ ਇਸ ਚੀਜ਼ ਦੀ ਬੀਕਰੀ ਬਹੁਤ ਹੁੰਦੀ ਹਨਾ ਭੈਣ ਜ।
ਹਾਂਜੀ ਹਾਂਜੀ! ਉਹ ਤਾਂ ਹੈ ਹੀ ਹੈ ਜੀ ਬਸ ਹੁਣ ਤਿਉਹਾਰ ਸ਼ੁਰੂ ਨੇ ਤੇ ਮਠਾਈਆਂ ਹੀ ਬਣਨੀਆਂ ਨੇ ਹੁਣ ਜ਼ਿਆਦਾਤਰ।
ਹਾਂਜੀ ਹਾਂਜੀ! ਮੈਂ ਥੋੜੀੀਆਂ ਬੋਤਿਆ ਘਰ ਵੀ ਬਣਾ ਲੈਂਦੀ ਹ ਭੈਣਜੀ ਤੇਂ ਫਿਰ ਨਾ ਹਮ ਕਈ ਆ ਹਾਂ ਹੁਣ ਸਾਨੂੰ ਆਪਣੇ ਤੇ ਪਤਾ ਕਿ ਅਸੀਂ ਆਪਾਂ ਮਿਠਿਆਾਈ ਸਹੀ ਬਣਾਉਦੇ ਹਨਾ। ਤੇ ਸਾਨੂੰ ਦੂਜੇ ਤ ਦੂਜੀ ਦੁਕਾਨ ਤੇ ਕਿਸ ਤਰ੍ਹਾਂ ਦੀ ਮਿਲਦੀ ਜੁਗੀ ਕਲ ਨਹੀਂ ਮਿਲਦੀ ਹਨਾ।
ਭੈਣ ਜੀ ਬਸ ਮਿਠਾਈਆਂ ਚ ਤੇ ਵੇਖੋ ਪਣੀ ਤੇ ਮਿਲਾਵਟ ਕਰ ਦਿੰਦੇ ਆ ਮਤਲਬ ਦੁੱਧ ਸਹੀ ਨ ਵਰਤਦੇ ਜਿਵੇਂ ਖੋਏ ਦੀ ਮਿੱਟੀ ਮਿਠਾਈ ਹੁੰਦੀ ਹੈ ਖੋਇਆ ਕਿਸ ਨੀ ਪਾਉਦੇ ਹੈਗੇ। ਤੇ ਆਪਾਂ ਜਿਆਦਾਤਰ ਤੇ ਮਤਲਬ ਮਤਲਬ ਵਧੀਆ ਹਲਵਾਈ ਤੋਂ ਲਿਆਈ ਦੀ ਹੈ ਮਿਠਾਈਆਂ ਨਾ
ਹਾਂਜੀ ਹਾਂਜੀ ਨਹੀਂ ਆਪਾਂ ਤੇ ਨਾ ਵੀ ਇਹ ਮੇਰੇ ਨਾ ਇਹ ਵੀ ਮਤਲਬ ਦੁਕਾਨ ਤੇ ਤੇ ਕੰਮ ਨ ਕਰਦੇ ਇਹ ਉਹਦਾ ਮਿਠਾਈਆਂ ਦਾ ਅਸੀਂ ਘਰ ਵੀ ਬਣਾਉਦੇ ਹਾਂ ਫਿਰ ਦਿਨ ਤਿਉਹਾਰ ਤੇ ਨਾ ਆਪਾਂ ਘਰੇ ਬਣਾ ਲੈਂਦੇ ਹਾਂ ਅਸੀਂ ਰਾਤ ਨੂੰ ਸ਼ੁਰੂ ਹੋ ਜਾਂਦੇ ਮਿਠਾਈਆਂ ਬਣਾਉਣੀਆਂ ਨਾ ਫਿਰ ਆਪਣਾ ਤੇ ਇਹ ਘਰ ਬਣਾਉਦੇ ਨੇ ਤੇ ਫੇਿਰ ਘਰੇ ਹੁੰਦਾ ਵਾ ਵੀ ਸਹੀ ਢੰਗ ਨਾਲ ਵਧੀਆ ਵੀ ਬਣ ਜਾਂਦੀਆਂ ਵਾ ਤੇ ਮਤਲਬ ਓਰੀਜਨਲ ਚੀਜ਼ ਬਣਦੀ ਹੈ ਇੱਕ ਹਨਾ
ਹਾਂਜੀ ਹਾਂਜੀ ਉਹ ਤਾਂ ਹੈਗੀ ਬਾਈ ਸਾਨੂੰ ਤੇ ਇੱਕੋ ਭੈਣਜੀ ਦੂਜੇ ਦਾ ਤੇ ਵਿਸ਼ਵਾਸ
ਹਾਂਜੀ ਹਾਂਜੀ
ਨਈ ਨਈ ਤੇ ਹੈ ਫੇਰ ਅਸੀਂ ਸੋਚ ਰਹੇ ਸੀ ਤੁਹਾਡੇ ਮਤਲਬ ਭਾਜੀ ਬਣਾਉਂਦੇ ਹੀ ਤੁਹਾਡੇ ਤੇ ਫੇਰ ਉਹਨਾਂ ਕੋਈ ਮਿਠਾਈ ਮਠੂਈ ਲੈ ਲਾਂਗੇ
ਹਾਂਜੀ ਹਾਂਜੀ ਨਹੀਂ ਕੋਈ ਨੀ ਜ਼ਰੂਰ ਲੈਣਾ ਤੁਸੀਂ ਅਸੀਂ ਤੇ ਹ ਮਤਲਬ ਮਰਜ਼ੀ ਇਹਨਾਂ ਨੇ ਅ ਵੈਸੇ ਥੋੜ੍ਹੀ ਜਿਹੀ ਸੀਂ ਕੱਲ੍ਹ ਪਰਸੋਂ ਵੀ ਘਰ ਬਣਾ ਕੇ ਦੇਖੀ ਸੀ ਇਹ ਕਹਿੰਦੇ ਚੱਲ ਤੋ ਬਣਾ ਲੈਂਦੇੇ ਆ ਕੋਈ ਗੱਲ ਨੀ ਤੇ ਬੜੀ ਟੇਸਟੀ ਇੰਨੀ ਸਵਾਦ ਬਣੀ ਸੀ ਅਸੀਂ ਆਪਣੇ ਗੁਆਂਢੀਆਂ ਚ ਵੀ ਫਿਰ ਥੋੜ੍ਹੀ ਦੇ ਆਏ ਸੀ ਪਤਾ ਕੀ ਏਦਾਂ ਦੇਨ ਨਾਲ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਸਵਾਦ ਦਾ ਵੀ ਹਾਂ ਇਹਨਾਂ ਨੇ ਚੀਜ਼ ਸਵਾਦ ਬਣਾਈ ਹੈ ਨਾ
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ
ਤੇ ਇਸ ਇਸ ਤਰ੍ਹਾਂ ਨਾ ਮਤਲਬ ਸਾਨੂੰ ਔਡਰ ਵੀ ਆ ਜਾਂਦੇ ਹਨਾ ਵੀ ਸਾਡੀ ਇਹ ਚੀਜ਼ ਬਣਾ ਦੇਣਾ ਨਾ
ਹਾਂਜੀ ਹਾਂਜੀ ਭੈਣ ਜੀ ਵਧੀਆ ਚੀਜ਼ ਬਣਾਉਣਾ ਤੇ ਫਿਰ ਲੋਕੀ ਵੀ ਜ਼ਿਆਦਾਤਰ ਖ਼ਰੀਦਦੇ ਹੈ ਕਿ ਹਾਂ ਵਧੀਆ ਸੀ ਖਾਨ ਵਿਚ ਕਈਆਂ ਦੀ ਤੇ ਨਾ ਹਲਵਾਈ ਐਵੇਂ ਦੇ ਹੁੰਦੇ ਆ ਕਿ ਕਾਫੀ ਦਿਨ ਪਹਿਲੇ ਬਣਾ ਕੇ ਰੱਖ ਲੈਂਦੇ ਆ ਤੇ ਫੇਰ ਉਹਦੇ ਵਿੱਚ ਨਾ ਸਮੈਲ ਜਿ ਆਉਣ ਲੱਗ ਜਾਂਦਾ ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤੇ ਹੈ ਹੀ ਹੈ ਭੈਣਜੀ ਇਹਦੇ ਦੁਕਾਨਾਂ ਤੇ ਤੇ ਏਦਾਂ ਹੀ ਹੁੰਦੀ ਹੈ ਕਿਉ
ਖ਼ਰਾਬ ਹੋ ਜਾਂਦਾ
ਹਾਂਜੀ ਹਾਂਜੀ ਦੁਕਾਨਾਂ ਤੇ ਦੇਖੋ ਭੈਣ ਜੀ ਏਦਾਂ ਹੀ ਹੈਗਾ ਦਾ ਕਿ ਉਹ ਪਤਾ ਨੀ ਕਦੋਂ ਦੀ ਬਣਾ ਕੇ ਰੱਖਦੇ ਨੇ ਤੇ ਉਹੀ ਅੱਗੇ ਉਹ ਵੇਚ ਦਿੰਦੇ ਨੇ ਹਨਾ ਤੇ ਆਪਣਾ ਸਾਨੂੰ ਕੀ ਪਤਾ ਉਹ ਕਦੋ ਦੀ ਬਨੀਆਂ ਕਦੋ ਦੀ ਨਹੀਂ ਬਨੀਆਂ ਹੈਗੀਆਂ। ਤੇ ਦੇਖੋ ਦਿਨ ਤਿਹਾਰ ਤੇ ਭੀੜ ਵੀ ਏਨੀ ਹੁੰਦੀ ਆ ਤੇ ਆਪਣਾ ਕੀ ਕਹਿੰਦੇ ਆ ਇੰਨੀ ਮਿਠਾਈ ਬਣਾਣ ਦਾ ਇਹ ਇੰਨੀ ਜਲਦੀ ਟਾਈਮ ਨੀ ਲੱਗਦਾ ਹੈਗਾ ਹਨਾ ਇੰਨੀ ਜਲਦੀ ਇਹਦੀ ਤਿਆਰ ਹੁੰਦੀਆਂ ਹੈਗੀਆਂ ਤੇ ਉਹ ਪਹਿਲੇ ਈ ਬਣਾ ਕੇ ਰਾਖਦੇ ਨੇ।
ਹਾਂ ਇੰਨੇ ਟਾਈਮ ਤੋਂ ਪਹਿਲੇ ਹੀ ਬਨਾ ਲੈਂਦੇ ਆ ਫੇਰ ਟਾਈਮ ਵੀ ਲੱਗਦਾ ਹੈ ਉਹਨਾਂ ਨੂੰ
ਤੇ ਫੇਰ ਉਹ ਜਿਹੜੀ ਬਣਾਈ ਹੋਦੀ ਹੈ ਹੁੰਦੀ ਹੈ ਉਹ ਫੇਰ ਸਾਰੀ ਮਿਕਸ ਕਰਕੇ ਉਹਨਾਂ ਨੇ ਵੇਚਨੀ ਹੈ।
ਹਾਂਜੀ ਹਾਂਜੀ ਉਹ ਵੀ ਇਹਦੇ ਮਿਕਸ ਕਰਕੇ ਏਨੀ ਸਾਰੀ ਮਿਠਾਈ ਹੁੰਦੀ ਏ ਲੋਕਾਂ ਨੂੰ ਨਹੀਂ ਪਤਾ ਚਾਲਦਾ ਹੈਗਾ ਉਹ ਤੇ ਘਰ ਆ ਕੇ ਜਦੋਂ ਸਵਾਦ ਵੇਖਦੇ ਫੇਰ ਪਤਾ ਲੱਗਦਾ ਨਾ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਨਹੀਂ ਹੈਗੀ।
ਹਾਂਜੀ ਹਾਂਜੀ।
ਆਪਾਂ ਤੇ ਭੈਨ ਜੀ ਮੇਰਾ ਤੇ ਦੇਖੋ ਥੋੜਾ ਖ਼ਰਚਾ ਬਹੁਤ ਜ਼ਿਆਦਾ ਹੀ ਹੋ ਜਾਂਦਾ ਰੱਖੜੀ ਤੇ। ਅਪਣਾ ਇੱਕੋ ਮੇਰਾ ਮੁੰਡਾ ਵਾ ਭੈਣਾਂ ਉਹਦੀਆਂ ਮਤਲਬ ਜੈਦੀਆਂ ਨੇ। ਤੇ ਅਪਣਾ ਫੇਰ ਅਸੀਂ ਫੇਰ ਅਪਣਾ ਕੀ ਕਹਿੰਦੇ, ਫੇਰ ਮੇਰੀ ਇੱਕ ਗੁੜੀਆ ਵੀ ਹੈਗੀ ਆਂ। ਓਹ ਵੀ ਜਾਂਦੀ ਵੇ ਰੱਖੜੀ ਲੈ ਕੇ। ਫੇਰ ਕੀ ਅਸੀਂ ਅਪਨੇ ਡੱਬੇ ਨਾ ਘਰੇ ਤਿਆਰ ਕਰ ਲੈਂਨੇ ਆ ਨਾਂ।
ਹਾਂਜੀ- ਹਾਂਜੀ ਠੀਕ ਏ, ਵੈਸੇ ਵੀ ਬੱਚੇ ਤੇ ਮਿੱ ਮਿਠਾਈ ਜ਼ਿਆਦਾ ਖਾਂਦੇ ਨੀ ਹੇਗੇ, ਅਪਨੇ ਬਿਸਕਿਟ ਵਗੈਰਾ ਹੋ ਗਏ।
ਜੀ ਨਾ ਨਾ ਹਾਂ ਏਹ ਚੀਜ਼ ਹੋਗੀ, ਅੱਜ- ਕੱਲ ਨਾ ਹੂਨ ਜੂਰੀ ਨੀ ਐ ਕਿ ਮਿਠਾਈ ਹੀ ਦੇਨੀ ਆ, ਆਪਾਂ ਕੁਛ ਹੋਰ ਵੀ ਦੇ ਸਕਦੇ, ਜਿੱਦਾਂ ਡਰਾਈ ਫਰੂਟ ਵਗੈਰਾ ਹੈਨਾ।
ਗਿਫਟ-ਹੈਮਪਰ ਇੰਨੇ ਵਧੀਆਂ- ਵਧੀਆਂ ਚਾਲਦੇ ਆ।
ਹਾਂਜੀ ਏਹ ਨਹੀਂ ਸਾਨੂੰ ਏਹ ਚਾਹੀਦਾ ਵੀ ਚਲੋ ਮਿਠਾਈ ਦੇ ਇਲਾਵਾ ਆਪਾਂ ਕੁਛ ਹੋਰ ਦੇ ਦਿਏ ਜੋ ਸਾਡੇ ਖਾਨ ਦੇ ਵੀ ਫਾਇਦੇਮੰਦ ਵੀ ਹੋਵੇ ਹਨਾ।
ਹਾਂਜੀ- ਹਾਂਜੀ ਓਹ ਤਾਂ ਹੈ ਈ ਆ, ਬਸ ਭੈਣਾਂ ਨੂੰ ਵੀ ਭੈਨ ਜੀ ਸ਼ੌਂਕ ਹੁੰਦਾ, ਭਰਾਵਾਂ ਦੇ ਰੱਖੜੀ ਬਨਨੀ ਫੇਰ ਓਹਨਾ ਦੀ ਕਮਾਈਆ ਅਲੱਗ ਹੀ ਮਜ਼ਾ ਐ।
ਬਸ ਏਹ ਏਹ ਵੀ ਹੁਨ ਕੁੜੀਆਂ ਦਾ ਇੱਕ ਦਿਨ ਆਂਦਾ ਹਨਾ। ਓ ਭਰਾਵਾਂ ਕੋਲ ਲੈਂਦੀਆਂ ਵਾ ਹਨਾ, ਓਹਨੂੰ ਦੁਆਵਾਂ ਦੇਂਦੀਆਂ ਵਾ ਚਲੋ ਹਨਾ ਕੀ ਅਪਨਾ ਰਾਜੀ- ਖੂਸ਼ੀ ਰਹਿਣ, ਕਮਾਂਦੇ ਰਹਿਣ ਹਨਾ।
ਹਾਂਜੀ -ਹਾਂਜੀ ਆਪਾਂ ਖੁੱਦ ਜਾਇਦਾ, ਰੱਖੜੀ- ਰੁੱਖੜੀ ਬੰਨੀ ਦੀ ਐ। ਤੇ ਜਿੰਨਾ ਵਾਧੁ ਲੈ- ਕੇ ਜਾਂਨੇ ਆਂ, ਓਸ ਤੋਂ ਵੱਧ ਈ ਸਾਨੂੰ ਮਿਲਦਾ।
ਹਾਂਜੀ, ਇਹ ਤੇ ਹੈ ਈ ਐ, ਇਹ ਤੇ ਸਾਰਿਆਂ ਨੂੰ ਹੀ ਮਿਲਦਾ ਹੈ ਜੀ ਦੇਖੋ ਤੇ ਏਹ ਹੱਕ ਵੀ ਹੁੰਦਾ ਵਾ, ਕੁੜੀਆਂ ਦਾ ਲੈਨ ਦਾ।
ਹਾਂਜੀ ਬਸ ਤਿਉਹਾਰ ਈ ਨੇ। ਜੇਹੜੇ ਇਕ ਦੁਸਰੇ ਨੂੰ ਆਪਸ 'ਚ ਜੋੜ ਕੇ ਰੱਖਦੇ ਐ।
ਏਹ ਤੇ ਹੈ ਈ ਏ ਭੈਨ ਜੀ। ਏਹ ਕੱਲ- ਪਰਸੋਂ ਨਾ ਸਾਡੇ ਇੱਥੇ ਗੁਆਂਢ 'ਚ ਨਾ ਕਿਸੇ ਦਾ ਮੁੰਡਾ ਹੋਇਆ ਸੀ ਹੈਂ। ਤੇ ਫੇਰ ਓਹਨਾਂ ਨੇ ਵੀ ਸਾਨੂੰ ਔਡਰ ਦਿੱਤਾ, ਕਹਿੰਦੇ ਲੱਡੂ ਤਿਆਰ ਕਰ -ਕਰ ਦੋਗੇ ਤੁਸੀਂ? ਤੇ ਫੇਰ ਅਸੀਂ ਨਾ ਓਹਨਾ ਨੂੰ ਲੱਡੂ ਬਣਾ ਕੇ ਮਤਲਬ ਇਕ ਦਮ ਤਾਜ਼ੇ ਫਰੈਸ਼ ਲੱਡੂ ਬਣਾ ਕੇ ਦਿੱਤੇ ਉਹਨਾਂ ਨੂੰ ਅਸੀਂ।
ਅੱਛਾ ਅੱਛਾ।
ਅਗਰ ਕਿਸੇ ਘਰ ਮੁੰਡਾ ਹੋ ਜੇ ਨਾ ਤੇ ਆਪਣਾ ਫੇਰ ਨਾ ਓਹ ਨਾ ਸਾਰੇ ਮਿਲ ਕਰਨਾ ਲੱਡੂ ਬਣਾਂਦੇ ਨੇ। ਅਸੀਂ ਓਹਨਾਂ ਨੂੰ ਮਤਲਬ ਦਸ ਪੰਦਰਾਂ ਕਿੱਲੋ ਲੱਡੂ ਬਣਾ ਕੇ ਦਿੱਤੇ ਸੀ।
ਅੱਛਾ ਅੱਛਾ।
ਬਸ ਓਹ ਜਿੱਦਾਂ ਵਿਆਹ ਵਾ 'ਚ ਲੋਕੀ ਭਾਜੀ ਨੀ ਵੰਡਦੇ ਹੈਗੇ।
ਹੂ ਹੂ।
ਕੋਈ ਮੁੰਡੇ ਵੀ ਮਤਲਬ ਸਾਡੇ ਮੁੰਡਾ ਹੋ ਜੇ ਪਿੰਡ ਵਿੱਚ, ਫੇਰ ਲੱਡੂ ਵੰਡਦੇ ਹਨਾ। ਸਾਰੇਆਂ ਕਾਰਡ ਪਿੰਡ ਨੂੰ ਦੇ ਕੇ ਆਂਦੇ ਨੇ ਹਾ ਓਹ ਸੇਰੇ ਬੰਦੇ ਨੀ ਸ਼ੇਹਰੇ ਤੁਹਾਨੂੰ ਪਤਾ ਹੀ ਹੋਏਗਾ, ਸਾਡੇ ਸ਼ੇਹਰੇ ਬੰਦੇ ਆ ਤੇ ਫੇਰ ਡੱਬੇ ਵੀ ਵੰਡਦੇ
ਹਾਂਜੀ।
ਤੇ ਤਾਂ ਬਸ ਥੋੜਾ ਟਾਈਮ ਲੱਗ ਹੂ ਤਾਂ ਕਰਕੇ ਨਾ ਸਾਨੂੰ ਥੋੜਾ ਕੱਲ੍ਹ ਪਰਸੋਂ ਟੈਮ ਲੱਗ ਗਿਆ ਲੱਡੂ ਹੂਨ ਤੁਹਾਨੂੰ ਪਤਾ ਵਾ ਮਿਹਨਤ ਵਾਲਾ ਕੰਮ ਵੀ ਹੈਗਾ ਵਾ ਤੇ ਆਪਣਾ ਇਹ ਤੇ ਆਪਣਾ ਏਹਨਾ ਵੀ ਚਲੋ ਲੱਡੂ ਨਾ ਥੋੜ੍ਹੀ ਮਤਲਬ ਬਨ ਜਾਂਦੇ ਸਾਰੇ, ਬੱਚੇ ਬੁੱਚੇ ਵੀ ਬਣਾ ਜੇ ਰਲ ਕੇ, ਬੈਹਿ ਕੇ ਹਨਾ ਏਹ ਕੰਮ ਤੇ ਓਹ ਵੀ ਕਰ ਦਿੰਦੇ ਨੇ ਹੱਥ ਤੇ ਹੱਥਾਂ ਨਾਲ ਬਣਾ ਲੈਂਦੇ ਓਹ ਤੇ ਬਣਾ ਦਿੰਦੇ ਨੇ।
ਤੇ ਲੱਗ ਈ ਜਾਂਦੇ ਨੇ ਨਾਲ ਹੂ ਜਲਦੀ ਹੋ ਜਾਂਦਾ ਏ ਕਾਮ ਨਾ ਹੁਣ ਫਟਾਫਟ ਹੋ ਜਾਂਦਾ ਏ ਕੰਮ ਵੈਸੇ ਵੀ ਕੰਮ ਮੈਹੀ ਤੇ ਕਰਨਾ ਏ। ਮੈ ਕਿਹਾ ਚਲੋ ਏਕ ਬੰਦਾ ਕੰਮ ਕਰਦਾ ਪਯਾ ਏ, ਓਹਦੇ ਨਾਲ ਸਾਥ ਦੇਨਾ ਚਾਹੀਦਾ ਐ। ਤੇ ਜਲਦੀ ਹੋ ਜਾਂਦਾ ਕੰਮ
ਹਾਂਜੀ ਬਸ ਮੈਂ ਸੋਚ ਹੀ ਰਹੀ ਸੀ ਹਜੇ ਤੇ ਮੇਰੇ ਨਾ ਵੀ ਕਿਸੇ ਹੋਰ ਦੁਕਾਨ ਤੇ ਮਤਲਬ ਲੱਗੇ ਹਲਵਾਈ ਦਾ ਕੰਮ ਕਰਦੇ ਨੇ ਤੇ ਹੁਣ ਮੈਂ ਸੋਚਦੀ ਸੀ ਵੀ ਚਲ ਸਾਡਾ ਆਪਣਾ ਵੀ ਕੰਮ ਥੋੜਾ ਚੱਲ ਜਾਂਦਾ ਘਰ ਚ ਤੇ ਅਸੀਂ ਵੀ ਆਪਣੀ ਕੋਈ ਦੁਕਾਨ ਪਾ ਹੀ ਲਈਏ ਤੇ ਮੈਂ ਸੋਚਦੀ ਸੀਗੀ ਕੋਈ ਸ਼ਹਿਰ ਹੈ ਤੁਹਾਡੇ ਇੱਧਰ ਕੋਈ ਦੁਕਾਨ ਹੈ ਕੋਈ
ਹਾਂਜੀ
ਕੋਈ ਜਿਹੜੀ ਦੇਖਦੀ ਹੋਵੇ ਹਨਾ
ਤੇਰੀ ਨਜ਼ਰ ਚ ਤੇ ਆਹਾਂ ਕੋਈ ਮੈਂ ਨਾ ਆਪ ਬੋਲ ਬਚ ਰਹਿੰਦੇ ਬਾਜ਼ਾਰ ਜਿਹੜਾ ਰਹਿੰਦਾ ਉਹਨੂੰ ਜ਼ਿਆਦਾ ਪਤਾ ਹੁੰਦਾ ਤੇ ਕੋਈ ਨੀ ਇਹ ਵੇਖ ਲੈਣਗੇ ਅਗਰ ਦੁਕਾਨ ਦੁਕੁਨ ਇਹਨਾਂ ਨੂੰ ਕੋਈ ਵੀ ਲੱਗਦੀ ਹਾਂ ਤੇ ਸਾਡਾ ਬਜ਼ਾਰ ਤੇ ਹੈ ਵੀ ਜੀ ਖੁਲਾ ਵਗਦਾ ਤੇ ਕਾਫੀ ਮਤਲਬ ਦੋਨਾਂ ਜੈ ਰਹਿੰਦੀ ਤੇ ਆਪਣੇ ਆਪ ਚੱਲ ਜਾਣੀ ਦੁਕਾਨ ਤੇ
ਹਾਂ ਬਸ ਮੈਂ ਤਾਂ ਹੀ ਕਹਿ ਰਹੀ ਸੀ ਨਾ ਮੈਂ ਕਿਹਾ ਕੁਛ ਪਤਾ ਕਰ ਲਾਂਗੀ ਕਿਸੇ ਨੂੰ ਕਹਿ ਕੀ ਹੁੰਦਾ ਹੈ ਨਾ ਚਲੋ ਮਿਲ ਜ ਕਿਤੇ ਥੋੜ੍ਹੀ ਲਾਗੇ ਮਿਲ ਜਏ ਕਿਤੇ ਸਾਨੂੰ ਥੋੜਾ ਆਸਾਨੀ ਵੀ ਹੋ ਜਾਏਗੀ ਆ
ਹਾਂਜੀ ਕੋਈ ਨੀ ਮੈਂ ਨਾ ਕਰਨੀ ਹੁਨ ਅਜੇ ਆਏ ਨੀ ਹੈਗੇ ਤੇ ਅਸੀਂ ਤੇ ਰੋਟੀ ਪਾਣੀ ਖਾ ਲਿੱਤੀ ਹੋਈ ਐ ਆਉਣਗੇ ਤੇ ਮੈਂ ਤੁਹਾਨੂੰ ਪੁੱਛ ਕੇ ਨਾ ਫੇਰ ਦੱਸਦੀ ਆ ਕੱਲ ਸਵੇਰੇ ਤੱਕ ਦੱਸ ਦਾਂਗੀ
ਹਾਂਜੀ ਹਾਂਜੀ ਠੀਕ ਠੀਕ ਹੈ ਭੈਣ ਜੀ ਫਿਰ ਚਲ ਭੈਣ ਜੀ ਠੀਕ ਹੈ ਫੇਿਰ ਹੈ ਚੰਗਾ
ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਹੁੰਡਾ ਮਾਰ